ਹੈਲੋ। ਹੈਲੋ।
ਚਲੋ, ਹਾਂਜੀ। ਹੈਲੋ, ਹਾਂਜੀ।
ਆਈ ਐਮ ਫਰੋਮ ਹਰਿਦੁਆਰ ਜਾਲਪੁਰ ਉੱਤਰਾਖੰਡ।
ਯਸ।
ਹੋੋਰ, ਹੋਰ ਕਿਆ ਕਰਤੇ ਹੋ ਆਪ।
ਸਟੱਡੀ।
ਇਸ ਕੋਨ ਸਾ ਕੋਰਸ ਕਰ ਰਹੇ ਹੋ? ਸਟੱਡੀ ਮੈਂ ਕਾਲਜ ਹੋ ਜਾ ਸਟੂਡੈਂਟ ਹੋ? ਜਾਂ ਫੇਰ ਸਕੂਲ ਤੋਂ ਅਪ ਡਾਉਣ।
ਕਾਲਜ, ਕਾਲਜ ਦੇ ਸਟੂਡੈਂਟ।
ਕੋਲੇਜ ਸਟੂਡੈਂਟ ਹੋ ਅੱਛਾ। ਔਰ ਕੋਲੇਜ ਮੈਂ ਕਿਆ ਕੋਰਸ ਕਰ ਰਹੇ ਹੋ ਆਪ।
ਬੀ ਬੀ ਏ।
ਹੈਲੋ। ਹੂੰ-ਹੂੰ, ਇਸ ਪੇ ਕਿਸ ਪੇ ਮਤਲਬ ਸਟੱਡੀ ਕਰ ਰਹੇ ਹੋ। ਇਸ ਮੇ ਕਿਆ ਹੋਤਾ ਹੈ ਇਸ ਵੇ।
ਫਾਈਨਸ, ਫਾਈਨਸ।
ਉਹ ਅੱਛਾ।
ਮੈਨੇਜਰ, ਐਚ-ਆਰ, ਫੈਨਸੀ।
ਹੋਰ ਉਸਕੇ ਸਾਥ-ਸਾਥ ਕਿਆ ਕਰ ਰਹੇ ਹੋ ਆਪ।
ਸਾਥ-ਸਾਥ।
ਹਾਂ।
ਉਸਕੇ ਸਾਥ-ਸਾਥ ਅਭੀ ਮੈਂ ਕੰਪਿਊਟਰ ਕੋਰਸ ਕਰ ਰਹੀ ।
ਉਹ ਅੱਛਾ।
ਹਾਂਜੀ।
ਕੰਪਊਟਰ ਕੋਰਸ ਕਰ ਰਹੋ ਹੋ ਕਬ ਸੇ ਕੰਪਿਊਟਰ ਕੋਰਸ ਆਪ।
ਹਾਂਜੀ।
ਕੋਰਸ ਕਬ ਸੇ ਕਰ ਰਹੇ ਹੋ ਆਪ।
ਟਵੈਂਟੀ ਡੇਜ਼ ਫਿਫਟੀਨ ਡੇਜ਼ ਚਾਰਟ।
ਉਹ ਅੱਛਾ। ਕਿਤੇ ਮੰਥ ਕਾ ਕੋਰਸ ਹੈ ਆਪ ਕਾ।
ਬਿਜ਼ਨਸ।
ਵਨ, ਯਸ ਉਸਮੇ ਆਪ ਕਿਆ-ਕਿਆ ਸਿਖਾਏਗੇ ਕੋਰਸ ਮੇ।
ਹਾਂਜੀ।
ਕੋਰਸ ਮੈ ਆਪਕੋ ਕਿਆ-ਕਿਆ ਸਿਖਾਏਂ ਗੇ।
ਉਸਨੇ ਹਮੇ ਸਭ ਪਹਿਲੇ ਟਾਈਪਿੰਗ ਸਿਖਾਈ ਹੈ ਫਿਰ ਦੈਨ ਪਾਵਰ ਪਇੰਟ, ਐਮ ਐਸ ਵਰਡ, ਐਕਸਲ। ਐਸ ਟੀ ਐਮ ਐਲ, ਟੈਲੀ, ਜੀ ਐਸਟੀ। ਬਸ
ਓ ਅੱਛਾ ਫਿਰ ਆਪ ਜੀ ਐਸ ਟੀ ਜੈਸੇ ਬਰਲੋਗੇ ਉਸ ਰਿਟਰਨ ਵੀ ਬਰ ਸਕ ਕਿਆ ਅਗਰ ਜੈਸੇ ਆਪ ਬਹੁ ਕੰਪਿਊਟਰ ਕੋਰਸ ਟੈਲੀ ਕਰਕੇ ਆਪ ਜੀ ਐਸ ਟੀ ਕ ਉਹ ਨੰਬਰ ਕੇ ਰਿਟਰਨ ਵੀ ਬਰ ਸਕਦੇ
ਕਿਆ ਕਰ ਸਕਦੇ ਏ
ਜੀ ਐਸ ਟੀ ਨੰਬਰ ਰਿਟਰਨ ਹੋਤੀ ਹੈ ਜ
ਭਰ ਸਕਤੇ ਹੈ।
ਹੋਰ ਸਟੱਡੀ ਮੈਂ ਆਗੇ ਕਿਆ ਕਰਨਾ ਚਾਹੋਗੇ ਆਪ।
ਅਭੀ ਤੋਂ ਇਤਨੀ ਸਟੱਡੀ ਬਹੁਤ ਹੈ। ਜੇ ਡਿਗਰੀ ਕੰਪਲੀਟ ਹੋ ਜਾਏ।
ਤੁਹਾਡੇ ਲਈ ਡਿਗਰੀ ਕੁੱਛ ਕੁੱਛ ਨਈ ਹੈਗਾ ਜੀ
ਫ ਇਸਕੇ ਬਾਅਦ ਕਿਆ ਕਰੋਗੇ ਆਪ ਕੰਪਿਊਟਰ ਕੋਰਸ ਕਿਆ
ਉਸਕੇ ਬਾਅਦ ਨੇ ਜ ਜੋਬ ਕਾ ਸੋਚਾ ਹੈ ਜੌਬ ਕਰੇਗੇ ਮਿਲ ਗਈ ਤੋਂ
ਉਹ ਅੱਛਾ
ਹਾਂਜੀ
ਹੋਰ
ਆਪ ਬਤਾਈਏ ਆਪ ਕਿਆ ਕਰਤੇ ਹੈ ਆਪ ਬਤਾਈਏ ਆਪ ਕਿਆ ਕਰ
ਅਰੇ ਮੈਂ ਤਾਂ ਫ੍ਰਰੀ ਆਦਮੀ ਹ ਮੈਂ ਕਿਆ ਕਰੂੰਗਾ
ਆਪ ਵੀ ਲਾਈਫ ਮੈਂ ਤਾਂ ਕੁੱਛ ਕਰਦੇ ਹੀ ਹੋਂਗੇ ਨਾ
ਬੇਰੁਜ਼ਗਾਰ ਹੋ ਮੈਂ
ਐਸੇ ਤਾਂ ਕੋਈ ਵੀ ਨਹੀਂ ਹੋਦਾ ਦੁਨੀਆਂ ਮੈਂ ਹੋਤੇ ਹੈ ਬਟ ਬਹੁਤ ਕਮ ਹੋਤੇ ਹੈ ਉਮੇ ਬ ਤੁ ਆਪ ਤਾਂ ਨਹੀਂ ਲਗ ਰਹੇ ਕਿ ਆਪ ਬ ਬੇਰੋਜ਼ਗਾਰ ਹੋ
ਆਪ ਕੋ ਕੈਸੇ ਪਤਾ ਕਿ ਮੈਂ ਬੇਰੁਜ਼ਗਾਰ ਹੂੰ
ਵੈਸੇ ਮੈਨੇ ਸੋਚਾ ਕਿ ਤੁਮ ਬੇ ਰੁਜ਼ਗਾਰ ਨਹੀਂ ਹੋਗੇ ਕੁਛ ਤਾਂ ਕਰਦੇ ਹੀ ਹੋਗੇਏ ਹੂੰ
ਨਹੀਂ ਨਹੀਂ ਅਭੀ ਕੁਛ ਨਹੀਂ
ਕਭ ਕੁਛ ਨਹੀਂ ਕਿ ਕਿਉਂ ਬਤਾ ਰਹੀ ਹੋ ਨਾ ਵੇਟ ਕਰੋ
ਮੈਂ ਆਪਸੇ ਆਪਕੀ ਲਾਈਫ ਐਸਪਲੋਰ ਕਰਨਾ ਚਾਹਤਾ ਹੂੰ
ਹਾਂਜੀ ਕਰੋ ਬਿਲਕੁਲ ਕਰੋ
ਹਾਂ ਹੋਰ ਹਾਂ ਮਤਲਬ ਆਪਣੇ ਉਧਰ ਕ ਥੋੜਾ ਹਿਸਟਰੀ ਬਤਾ ਸਕਦੇ ਹੈ ਹਰਿਦੁਵਾਰ ਕੀ
ਗੂਗਲ ਪੇ ਮਿਲ ਸਕਦੀ ਹੈ ਵੈਸੇ ਆਪ ਕੋ ਹਿਸਟਰੀ ਸਾਰੀ ਕਿਆ ਮੈਂ ਮੁਜਸੇ ਸੁਣਨ ਮੈਂ ਜ਼ਿਆਦਾ ਅੱਛਾ ਲਗੇਗਾ
ਨਹੀਂ ਨਹੀਂ ਆਪਸ ਸੁਣਨਾ ਹੈਂ ਥੋੜੀ ਬਹੁਤ ਹਿਸਟਰੀ ਕਿਉਂਕਿ ਹਮੇ ਵੀ ਨੌਲੇਜ ਨਹੀਂ ਹੈ ਨਾ।
ਆਪਕ ਤਾਂ ਬਹੁਤ ਨੌਲੇਜ ਹੋਗੀ
ਮੁਝੇ ਨੋਲਿਜ ਨਹੀਂ ਹੈ ਮਬ ਮੈਂ ਤੋਂ ਆਪੇ ਲੈਣਾ ਚਾਹ ਰਿਹਾ ਹ ਮਤਲਬ ਆਪ ਕਭੀ ਪੰਜਾਬ ਸਾਈਡ ਆਏ ਹੋ ਆਪ ਕੋ ਪੰਜਾਬ ਕੀ ਕੋਈ ਹਿਸਟਰੀ ਪਤਾ ਹੈ
ਮ ਪੰਜਾਬ ਆਤੀ ਬਸ ਟਾਈਮ ਪਾਸ ਕਰਨੇ ਕੇ ਲੀਏ ਮੈਂ ਨੌਲੇਜ ਨਹੀਂ ਲਤੀ
ਨਹੀਂ ਪੰਜਾਬ ਮੈਂ ਆਪ ਕ ਕੋਈ ਰਹਿਤਾ ਹੀ ਹੋਗਾ ਮਤਲਬ ਰਿਲੇਸ਼ਨ ਮੈਂ ਕੋਈ
ਹਾਂਜੀ ਹਾਂ ਯ ਹਾਂਜੀ ਹਾਂਜੀ
ਕੌਣ ਰਹਿੰਦਾ ਉਹਊਗਾ
ਮੇਰੀ ਬੂਆ ਰਹਿਤੀ ਹੈ।
ਹੋ ਫਿਰ ਆਪ ਕੀ ਮਤਲਬ ਆਪਕ ਆਪਣੀ ਭੂਆ ਥੋੜਾ ਹਿਸਟਰੀ ਕ ਲੈਣਾ ਚਾਹੀਦਾ ਉਧਰ ਕੀ ਨੌਲੇਜ
ਨਹੀਂ ਨਹੀਂ ਚਾਹੀਏ ਬਟ ਮੇਰੀ ਗ਼ਲਤੀ ਹੈ ਮੈਂ ਲਈ ਬਾ ਜੈ ਨਸ਼ਾਹੀ ਜੀ
ਹਮ ਹੋਰ ਬਤਾਈਏ ਆਪ
ਪੁੱਛੋ ਪੁੂਛੋ
ਮਤਲਬ ਹਮ ਹਮੇ ਅਗਰ ਹਰਿਦੁਵਾਰ ਆਉਣਾ ਹੈ ਤਾਂ ਹੇ ਕੌਣ ਸਾ ਮਤਲਬ ਜਗ੍ਹਾ ਐਕਸਪਲੋਰ ਕਰਨੀ ਚਾਹੀਏ
ਹਰਿਦੁਵਰ ਮੈਂ ਤਾਂ ਮੇਨ ਹਰਿਦੁਵਰ ਹੀ ਹੈ ਹਲਕੀ ਪੜ ਮੰਦਿਰ ਰ ਤੋਂ ਕੁੱਛ ਨੀ ਹੈ
ਨਹੀਂ ਹੋਰ ਹੋਰ ਵੀ ਤ ਹੋ ਸਕਦਾ ਕੁੱਛ
ਸਿਰਫ ਹਰਿਦੁਆਰ
ਉਧਰ ਵ ਕਿਆ ਕਹਿਤੇ ਰ ਜੋ ਰਾਮ ਜੁਲਾ ਹੈ ਉਸ
ਉਹ ਤਾਂ ਬਹੁਤ ਰਿਸ਼ੀਕੇਸ਼ ਮੇ ਆਤਾ ਮੈਂ ਆ ਜਾਤਾ ਹੈ ਵ ਹਰਿਦੁਆਰ ਨਹੀਂ ਆਤਾ ਬੋਲੋ ਫਿਰ ਤੁ ਪੂਰੇ ਉਤਰਾਖੰਡ ਕੀ ਬਾਤ ਕਰੋ ਨਾ
ਨਹੀਂ ਨਹੀਂ ਆਪ ਉਸਦੀ ਹਿਸਟਰੀ ਤਾਂ ਪਤਾ ਹੀ ਹੋ ਗੀ ਰਿਸ਼ਕੇਸ਼ ਮ ਵੀ ਆ ਜੋ
ਨਹੀਂ ਮੁਝੇ ਇਸ ਹਿਸਟਰੀ ਨਹੀਂ ਪਤਾ
ਓਕੇ ਹੋਰ ਬਤਾਈਏ ਆਪ ਕੁਛ ਤੋਂ ਆਪਣੀ ਲਾਈਫ ਕੇ ਬਾਰੇ ਮੈਂ ਰ ਮੇਰੀ ਲਾਈਫ ਸ ਪੁੱਛੇ ਕੁਛ
ਆਪਣੇ ਆਪ ਆਪ ਨੇ ਫਿਰ ਐਸੀਕੇ ਸੇ ਪੁੱਛਣਾ ਹੀ ਨਹੀਂ ਲਿਆ ਆਪ ਨੇ ਬੋਲਾ ਬਤਾਓ
ਅਰੇ ਮੇਰੀ ਲਾਈਫ ਮੈਂ ਤ ਅੰਧੇਰਾ ਹੈ ਅਭ
ਅੰਧੇਰਾ ਸਵੇਰੇ ਮੈਂ ਕਮ ਬਦਲੇਗਾ ਫਿਰ
ਉਸ ਕੇ ਉਹ ਵੀ ਕੁਛ ਪਤਾ ਨਹੀਂ ਉਸਕੇ ਲਏ
ਉਸਕੇ ਲੀਏ
ਉਸ ਕੇ ਲ ਵੀ ਉਸ ਲ ਵੀ ਕੁਛ ਪਤਾ ਨਹੀਂ ਬਦਲੇ ਵੋ ਉਹ
ਹਾਂਜੀ
ਉਸਕੇ ਲਈ ਮੈਂ ਬੋਲ ਰਿਹਾ ਹ ਅ ਕੁੱਛ ਪਤਾ ਨਹੀ ਹੈ
ਕਿਉ ਨਹੀਂ ਪਤਾ ਪਤਾ ਤਾਂ ਹੋਣਾ ਚਾਹੀਏ ਕਿਤਨੀ ਆਊ ਓਲਡ ਆਰ ਕਿਤਨੇ ਸਾਲ ਕੀ ਹੋ
ਮੈਂ ਵੀ ਟਵੰਟੀ ਵਨ ਕਾ ਹੂੰ
ਤੋ ਪਤਾ ਤਾਂ ਹੋਣਾ ਚਾਹੀਏ ਥਾ ਟਵੈਂਟੀ ਵਨ ਈਅਰ ਓਲਡ
ਹਮ ਔਰ ਆਪ ਕਿਤਨ ਹੈ ਏਜ ਕੇ ਹੋ
ਆਮ ਟਵੰਟੀ ਅਰ ਓਲਡ
ਹ ਆ ਮਤਲਬ ਆਬ। ਕ ਕਹਿ ਰਹੇ ਆਪ ਕੇ ਟੈਂਥ ਮੈਂ ਕਿਤਨੇ ਪਰਸੈਂਟ ਥੇ ਹੋਣ ਸ ਮਤਲਬਵਾਗਣੇ ਗ ਦੀ
ਹਾਂਜੀ
ਟ ਕਿੇ ਪਰਸੈਂਟੇ ਕੈਸੀ ਆਪ ਟ ਕਲਾਸ
ਟੈਂਥ ਕਲਾਸ ਕੀ ਸਟੱਡੀ ਤਾਂ ਮੇਰੀ ਕੋਰੋਨਾ ਮੈਂ ਗਈ ਤ ਮੇਰੇ ਘਰ ਮੇ ਥੀ ਤੋ ਆਪ ਜਾਣ ਨਹੀਂ ਸਕਦੇ ਹੋ ਕਿ ਮੇਰੀ ਸਟੱਡੀ ਕੈਸੇ ਕਰੀ ਹੋਗੀ ਕੋਰੋਨਾ ਮ
ਨਹੀਂ ਫਿਰ ਵੀ ਕਿਤਨੇ ਪਰਸੈਂਟ
ਵੈਸੇ ਇਹ ਕੁਸ਼ਚਨ ਪੁੱਛਦੇ ਨਹੀ, ਵੈਸੇ ਕੁਸ਼ਚਨ ਨਾ ਪੂਛਨੇ ਵਾਲਾ ਨਹੀਂ ਹੋਤਾ, ਕੋਈ ਵੀ ਨਹੀਂ ਪੂਛਤਾ ਇਹ ਕੁਸ਼ਚਨ, ਆਪ ਕੌਣ ਜੋ ਆਪ ਪੁੱਛ ਰਹੇ ਹੋ?
ਹਮ ਨਹੀਂ -ਨਹੀਂ ਪੂਛਣਾ ਤਾਂ ਚਾਹੀਏ ਥੋੜਾ ਬਹੁਤ
ਹਮ ਆਏਥੇ ਮੇਰੇ ਨਾਈਨਟੀ ਨਾਈਨ ਪਇੰਟ ਨਾਈਨ ਪਰਸੈਂਟ ਆਏ ਥੇ
ਓ ਹੋ ਆਪ ਤੋਂ ਟੋਪਪਰ ਬੱਚੇ ਹੋ
ਬਸ
ਹਾਂ, ਟੋਟਲ ਟਵੇਲਥ ਮੇ ਕੌਣ ਸੀ ਸਟ੍ਰਰੀਮ ਥੀ ਆਪ ਕੇ ਪਾਸ
ਸ਼ਾਇਦ ਮੇਨੇ ਆਪਕੋ ਕਿਤਨੀ ਡਿਗਰੀ ਬਤਾਈ ਥੀ ਤੋ ਸਬਕੋ ਆਈਡੀਆ ਹੋਣਾ ਚਾਹੀਏ ਕਿ ਮੇਰੇ ਪਾਸ ਕੌਣ ਸੀ ਸਟਰੀਮ ਹੋਗੀ
ਸ਼ਾਇਦ ਆਪ ਕੇ ਪਾਸ ਫਿਰ ਕਾਮਰਸ ਹੋਗੀ
ਹਾਂਜੀ, ਮੇਰੇ ਪਾਸ ਕੋਮਰਸ ਹੀ ਥੀ
ਆਪ ਕੋ ਕੋਮਰਸ ਮੈਂ ਕਿਆ ਸਬਜੈਕਟ ਅੱਛਾ ਲਗੇਗਾ
ਦੇਖੋ ਕਮਰਸੈਂ ਮੁ ਇਵਥ ਇੈਵਨਥ ਮੈਂ ਅਕਾਊਂਟਸ ਬਹੁਤ ਅੱਛੀ ਲਗੀ ਥੀ ਜਿਸੇ ਮੇਰੇ ਬਹੁਤ ਅੱਛੇ ਨੰਬਰ ਵੀ ਆਏ ਥੇ ਉਸਕੇ ਬਾਅਦ ਟਵੈਲਥ ਮੈਂ ਉਸਕੇ ਬਾਅਦ ਟਵੈਲਥ ਮੈਂ ਆ ਕੇ ਅਕਾਊਂਟਸ ਹਾਰਡ ਹੋ ਗਈ ਥੀ ਤਾਂ ਫਿਰ ਉਹ ਮੁੇ ਅੱਛੀ ਲੱਗੀ ਅੱੀ ਲੱਗੀ ਬ ਇਨੀ ਨ ਅੱਛੀ ਲੱਗੀ
ਅੱਛਾ, ਅੱਛਾ ਅਕਾਊਂਟਸ ਮ ਕਿਤਨੇ ਨੰਬਰਥੇ ਆਪ ਦੇ
ਇਹ ਤੋਂ ਮੁਝੇ ਯਾਦ ਨਹੀਂ ਹ
ਫਿਰ ਵੀ ਟਵੈਲਥ ਮੇ ਕਿਤਨੇ ਪਰਸੈਟ ਆਏ ਆਪਕੇ ਕੁਛ ਤਾਂ ਗੈਸ ਹੋਗਾ, ਕਿਤਨੇ ਪਰਸੈਂਟ ਹੋਂਗੇ ਆਪ ਕੇ ਟਵੇਲਥ ਮੇ ਐਸਾ ਤੋ ਹੈ ਨੀ
ਅਭੀ ਤੋਂ ਅਭੀ ਅਭੀ ਤੋਂ ਤੁਮ ਮੇਰੇਸ ਅਕਾਊਂਟਸ ਨੰਬਰ ਪੂਛ ਰਹੇ ਥੇ ਅਕਾਊਂਟਸ ਕੇ ਨੰਬਰ ਪੁੂਛਤੇ- ਪੁੂਛਤੇ ਤੁਮ ਟਵੈਲਥ ਪੇ ਆ ਗਏ ਇਹ ਕੁਸਚਨ ਫਿਰੋ ਨਾ
ਦਿਵਿਆ ਆਪਕੋ ਅਕਾਊਂਟਸ ਕੇ ਨੰਬਰ ਨਹੀਂ ਪਤਾ ਨਾ
ਤੋ
ਤਾਂ ਫਿਰ ਰਿਸਕ ਕਰਕੇ ਮੈਂਨੇ ਪੁਛਾ ਆਪਸੇ
ਹਾਂ, ਹਾਂ ਜੀ ਮੇਰੀ ਟਵੈਲਥ ਵੀ ਨਾਇਨਟੀ ਨਾਇਨ ਏ
ਓਹੋ ਟਵੈਲਥ ਮੇ ਅਰੇ ਯੇ ਕਿਆ ਹੋ ਰਹਾ ਹੇ
ਐਕਚਲੀ ਆਪ ਕੀ ਆਵਾਜ਼ ਸਲੋ ਹੋ ਗਈ
ਅਰੇ ਆਪ ਕੇ ਪੀਛੇ ਬਹੁਤ ਸ਼ੌਰ ਆ ਰਿਹਾ ਹੈ, ਮੂਜੇ ਲਗ ਰਿਹਾ
ਹਾਂਜੀ
ਆਪ ਕੇ ਪਿੱਛੇ ਸੇ ਬਹੁਤ ਸ਼ੋਰ ਆ ਰਿਹਾ ਥਾ, ਪਤਾ ਨਹੀਂ ਕਿਆ ਹੁਆ ਹੈ
ਉਹ ਇਗਨੋਰ ਕਰੀਏ ਉਸਨੋਰ ਕੋ
ਕੋਈ ਨਹੀ ਅਬ ਅਗਲੀ ਨੈਕਸਟ ਕਾਲ ਮੈਂ ਮਿਲਤੇ ਹੇ ਆਪਕੋ
ਓਕੇ ਜੀ, ਓਕੇ ਜੀ